ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ?
ਵਧੀਆਂ ਜੀ ਵਧੀਆਂ, ਤੁਸੀਂ ਦੱਸੋ ਤੁਹਾਡਾ ਵਧੀਆ ਜੀ?
ਹਾਂਜੀ ਜੀ, ਸਭ ਵਧੀਆ ਹੋਰ ਕੀ ਕਰ ਰਿਹਾ ਅੱਜ ਕੱਲ੍ਹ?
ਬਸ ਜੀ ਅੱਜ-ਕੱਲ ਤਾਂ ਫ੍ਰੀ ਹੈਗੇ ਆ, ਮੈਂ ਸੋਚਦਾ ਪਿਆ ਸਪੋਰਟਸ ਸਪੋਰਟਸ ਕੋ ਜੁਆਇਨ ਕਰਾਂ।
ਹਾਂਜੀ ਦੇਖੋ, ਇਹ ਤਾਂ ਕਰਨਾ ਚਾਹੀਦਾ ਵੇਖੋ ਸਪੋਰਟ ਸਪੁਟ ਅੱਜ-ਕੱਲ ਤੁਸੀਂ ਦੇਖ ਸਕਦੇ ਹੋ ਕਿੰਨਾ ਵਧ ਗਿਆ ਅੱਜ-ਕੱਲ੍ਹ ਦੇਖ ਸਕਦੇ ਹੋ, ਕ੍ਰਿਕਟ ਕਿੰਨਾ ਕਰੇਜ਼ ਹੋ ਗਿਆ। ਬੰਦਿਆਂ ਦਾ, ਬੱਚਿਆਂ ਦਾ ਵੀ।
ਬਹੁਤ ਜ਼ਿਆਦਾ ਕਰੇਜ ਹੋ ਗਿਆ। ਤੁਸੀਂ ਵੇਖੋ ਬਾਰ ਗਲੀ ਚ ਬੱਚੇ ਖੇਡਦੇ ਐ ਕ੍ਰਿਕਟ ਅੱਜ-ਕੱਲ੍ਹ ਦੇ ਬ
ਹਾਂਜੀ ਸਹੀ ਗੱਲ ਐ, ਅੱਜ-ਕੱਲ ਤਾਂ ਦੇਖੋ ਹਰ ਗਲੀ, ਹਰ ਮੈਦਾਨ ਕੋਈ ਕਿਧਰੇ ਲੈਦਰ ਦਾ ਚੱਲ ਰਿਹਾ, ਕਿਧਰੇ ਸਪਿਨ ਦੇ ਮੈਚ ਚੱਲ ਰਹੇ ਨੇ। ਤੇ ਮਤਲਬ ਕੋਂਪੀਟੀਸ਼ਨ ਵੀ ਤੁਸੀਂ ਦੇਖ ਸਕਦੇ ਹੋ, ਕਿੰਨੇ ਹੀ ਕੋਂਪੀਟੀਸ਼ਨ ਹੋ ਗਿਆ, ਆਪਣੇ ਸ਼ਹਿਰ ਦੇ ਅੰਦਰ ਦੇਖ ਸਕਦੇ ਹੋ ਬਾਹਰ ਵੀ, ਹਰ ਜਗ੍ਹਾ ਕ੍ਰਿਕਟ ਦਾ ਕਰੇਜ਼ ਹੋ ਗਿਆ।
ਬਿਲਕੁਲ-ਬਿਲਕੁਲ ਜੀ, ਸਹੀ ਗੱਲ ਐ।
ਹਾਂ, ਅੱਜ-ਕੱਲ੍ਹ ਤਾਂ ਦੇਖੋ ਜੀ ਦੇ ਟੈਲੈਂਟ ਹੈਗਾ ਸਕਿੱਲ ਹੈਗੀਏ, ਜਿਹੜਾ ਵਧੀਆ ਖੇਲ ਸਕਦਾ ਬ ਆਪਣੇ ਆਤੇ ਨਹੀਂ ਖੇਲ ਸਕਦਾ, ਟੀਮ ਵਾਸਤੇ ਖੇਲੇ ਜੋ। ਉਹੀ ਉਹ ਬੰਦਾ ਦੇਖੋ ਅੱਗੇ ਜਾਂਦਾ, ਟੀਮ ਨੂੰ ਹਰ ਵਾਰ ਮੈਚ ਜਿਤਾਏ।
ਹੂੰ।
ਰਨ ਮਾਰੇ ਬੈਟਸਮੈਨ ਹੈਗਾ ਤੇ ਅਗਰ ਬੋਲਰ ਹੈਗਾ ਤੇ ਵਿਕਟ ਲਏ। ਦੇਖੋ, ਹਾਂ। ਦੇਖੋ ਖੇਲਣਾ ਦਾ ਹਰ ਕਿਸੇ ਨੂੰ ਚਾਹੀਂਦਾ, ਫਿਟਨਸ ਆਤੇ ਫਿਜੀਕਲ ਐਕਟੀਵਿਟੀ ਵੀ ਤਰ੍ਹਾਂ ਦੀ ਹੋ ਜਾਂਦੀ ਏ, ਪਸੀਨੇ ਨਿਕਲਦੇ ਨੇ ਜਦੋਂ ਸਰੀਰ ਵਿੱਚ ਸ ਸਰੀਰ ਵੀ ਸਈ ਰੈਂਦਾ। ਸਾਹ ਵਗੈਰਾ ਦੀ ਦਿੱਕਤ ਨੀ ਆਂਦੀ।
ਹਾਂਜੀ-ਹਾਂਜੀ, ਬਿਲਕੁਲ ਸਈ ਕੈ ਰੇ ਓ ਤੁਸੀ।
ਅੱਜ-ਕੱਲ ਦੇਖ ਸਕਦੇ ਆਂ, ਕਈ ਬੱਚੇ ਘਰ ਈ ਬੈਠੇ ਰੈਂਦੇ ਨੇ ਸਾਰਾ-ਸਾਰਾ ਦਿਨ ਘਰ ਬੈਠ ਕੇ ਫੋਨ ਚਲਾਂਦੇ ਰੈਂਦੇ ਨੇ ਕਿਧਰੇ ਫਿਜੀਕਲ ਐਕਟੀਵਿਟੀ ਨੀ ਐ ਕੋਈ ਸਰੀਰ ਚ ਜੀਦੇ ਕਰਕੇ ਸੁ ਹਾਂ, ਜਿਦੇ ਕਰਕੇ ਸੁਸਤੀ ਵਗੈਰਾ ਛੀੜੀ ਵੀ ਐ ਸਾਰੇ ਸਰੀਰ ਵਿੱਚ ਓਨਾਂ ਦੇ।
ਬਿਲਕੁੱਲ ਸਈ ਹੈਗਾ ਜੀ, ਅੱਜ-ਕੱਲ੍ਹ ਦੇ ਬੱਚੇ ਦੇ ਆਲਸੀ ਹੈਗੇ ਨੇ ਬੜੇ ਜਾਦਾ।
ਸਈ ਗੱਲ ਆ। ਅੱਜ-ਕੱਲ ਤੇ ਮਤਲਬ ਕੀ ਬ ਚੇ ਬਾਰ ਨਿਕਲ ਕੇ ਰਾਜ਼ੀ ਨੀ ਆ ਘਰ ਤੋਂ ਜਿਵੇਂ ਪੈਲੇ ਜ਼ਮਾਨੇ ਕਿੰਨਾ ਸਪੋਰਟਸ ਚੱਲਦਾ ਸੀ ਲੋਕੀ ਪਤਾ ਨੀ ਮਤਲਬ ਕੀ ਹਰ ਮਤਲਬ ਕਿ ਸਪੋਰਟਸ ਖੇਲਦੇ ਸੀ, ਜਿਵੇਂ ਗੁੱਲੀ ਡੰਡਾ ਖੇਲਦੇ ਸੀ, ਬੈਟਬੋਲ। ਹੋਰ ਫੁੱਟਬਾਲ, ਕਿੰਨੀਆਂ ਗੇਮਾਂ ਚੱਲਦੀਆਂ ਸੀ।
ਤੁਸੀਂ ਐ ਵੇਖੋ ਅੱਜ ਦਾ ਟੈਮ ਚ ਕਿੰਨਾ ਕਰੇਜ ਹੈਗਾ ਜੀ ਫੁੱਟਬਾਲ ਦਾ ਵੋਲੀ ਬੋਲ ਦਾ, ਬਾਸਕਿਟ ਬੋਲ ਦਾ ਅਗਰ ਬੰਦੇ ਚ ਅਗਰ ਟੈਲੈਂਟ ਹੈਗਾ ਨਾ ਅੱਜ ਦੇ ਟੈਮ ਵਿਚ ਨਾ, ਆਪਣਾ ਫਿਊਚਰ ਬਣਾ ਸਕਦਾ।
ਸਈ ਗੱਲ ਐ, ਦੇਖੋ ਜੀ, ਅਗਰ ਸਪੋਰਟਸ ਦੇ ਅੰਦਰ, ਫਿਊਚਰ ਬਣ ਜੇ ਨਾ ਫੇਰ, ਪੈਸੇ ਦੀ ਵੀ ਕਮੀ ਨੀ, ਰੈਂ ਦੀ, ਬੰਦੇ ਦਾ ਰੋਬ, ਈ ਬਣ ਜਾਂਦਾ ਏ। ਦੈ, ਇੱਕ ਬੰਦਾ ਦਾ ਨਾਮ ਬਣ ਜਾਂਦਾ। ਆਪਣੀ ਟੀਮ ਦਾ ਨਾਮ ਵੀ, ਉੱਚਾ ਕਰਦਾ। ਜਿਦੇ ਤੋਂ ਹੁਣ ਜਿਵੇਂ ਤੁਸੀਂ, ਸੂਰਯਵੰਸ਼ੀ ਮੰਨ ਸਕਦੇ ਓ, ਵੈਬਵ ਸੂਰਯਵੰਸ਼ੀ। ਕਿੰਨਾ ਵਧੀਆ ਖੇਲਦਾ ਹੈ, ਨਾ। ਛੋਟੀ ਜੀ ਉਮਰ ਵਿੱਚ। ਇੰਟਰਨੈਸ਼ਨਲ ਡੈਬਿਊ, ਕਰ ਗਿਆ ਅਗਲਾ।
ਬਿਲਕੁੱਲ ਜੀ ਬਿਲਕੁੱਲ। ਅਗਲੇ ਨੇ ਦੇਖੋ ਜੀ, ਮਿਹਨਤ ਕਿੰਨੀ ਕੀਤੀ ਹੈਗੀ ਏ।
ਸਹੀ ਗੱਲ ਏ। ਕਿੰਨੀ ਮਿਹਨਤ, ਮਤਲਬ ਦਿਨ ਰਾਤ ਇੱਕ ਕੀਤਾ ਹੋਣਾ। ਅਗਲੇ ਨੇ ਤੇ, ਓਦੇ ਘਰਦੇ ਨੇ ਵੀ ਕਿੰਨਾ ਸਾਥ। ਦਿੱ ਤਾ, ਹੋਣਾ ਕਿ ਚੱਲ ਖੇਲ, ਆਪਾਂ ਨੀ ਖੇਲ ਪਾਏ। ਤੁਸੀਂ ਤਾਂ ਖੇਲੋ। ਓਨੇ, ਬਸ ਓਈਓ। ਓਈਓ ਘਰ ਤੇ ਓਦਾ ਪ੍ਰਾਊਡ, ਜਿੱਤਿਆ ਮਤਲਬ ਘਰ ਦੇ ਵੀ ਓਦੇ ਤੇ। ਹੁਣ ਪ੍ਰਾਊਡ ਕਰਦੇ ਨੇ। ਬਈ ਸਾਡਾ ਮੁੰਡਾ ਇੰਨਾ, ਵਧੀਆ ਖੇਲਦਾ ਹੁਨ।
ਬਿਲਕੁੱਲ ਜੀ ਬਿਲਕੁੱਲ। ਅਗਲਾ ਦੇਖੋ ਜੀ, ਅਗਲੇ ਦੀ ਮਿਹਨਤ ਕਿੰਨੀ ਹੈਗੀ ਆ। ਪੰਦਰਾਂ ਸਾਲ ਦਾ ਹੈਗਾ। ਓ ਹਜੇ ਕੋਈ ਕਿੰਨਾ, ਅਮੀਰ ਹੋ ਗਿਆ ਵੇ।
ਸਈ ਗੱਲ ਐ। ਅਮੀਰ ਦੀ ਤਾਂ ਗੱਲ ਈ, ਚਲੋ ਨਾਮ ਕਿੰਨਾ ਬਣਾ ਲਿਆ। ਦੇਖੋ ਪੰਦਰਾਂ ਸਾਲ ਦੀ ਉਮਰ ਵਿੱਚ ਏ।
ਓ ਈ ਤੇ, ਬੋਤ ਨਮ ਬਣਾ, ਲਿਆ ਜੀ। ਓਨੇ ਤੇ।
ਏ ਈ ਓ, ਤਾਂ ਗੱਲ ਏ। ਬੰਦੇ ਨੇ ਦਿਨ- ਰਾਤ ਮਿਹਨਤ ਕੀ ਤੀ, ਏ ਓਦਾ ਫੇਰ ਫਲ ਦੇਖੋ, ਕਿੰਨਾ ਵਧੀਆ ਮਿਲਿਆ ਅਗਲੇ ਨੂੰ।
ਬਹੁਤ ਸਈ ਗੱਲ ਐ। ਤੁਹਾਡੀ, ਬਿਲਕੁਲ ਜੀ।
ਪਰ ਅੱਜ ਕੱਲ, ਐ ਵੀ ਤਾਂ ਦੇਖ, ਸਕਦੇ ਓ। ਜਿਵੇਂ ਕ੍ਰਿਕਟ ਵਿਚ, ਇਨਾ ਕੌਮਪੀਟੀਸ਼ਨ ਚੱਲ ਰਿਹਾ ਐ। ਲੋਕੀ ਆਪਣੇ ਆਪ ਤੇ, ਜਿਨਾਂ ਨੂੰ ਖੇਲਣਾ ਆਂਦਾ। ਥੋੜਾ ਬੋਤ ਵਧੀਆ। ਆਪਣੇ ਆਪ ਤੇ, ਕਈ ਵਾਰ ਕਮਾਂਡ। ਕਰਦੇ ਨੇ ਪਰ, ਜਦੋਂ ਕੋਈ ਬੰਦਾ ਕਮਾਂਡ ਕਰਨ ਲੱਗ ਜਾਂਦਾ ਐ। ਤੁਸੀਂ ਦੇਖ ਸਕਦੇ ਓ ਕਿੰਨੀ ਜਲਦੀ ਨੀਚੇ ਆਂਦਾ ਹੈ।
ਓ ਤਾਂ ਹੈ ਈ ਐ। ਜੀ ਵੇਖੋ ਜੇੜਾ ਬੰਦਾ ਜਾਦਾ, ਉਛਲਦਾ ਨਾ। ਓਵਰ ਕੋਂਫੀਡੈਂਸ ਹੁੰਦਾ। ਫੇਰ ਓਦਾ ਓਵਰ ਕੌਨਫੀਡੈਂਸ ਖਤਮ ਹੁੰਦਾ ਹੀ ਐ।
ਓਹੀਓ ਤਾਂ ਗੱਲ ਏ। ਓਵਰ ਕੋਂਫੀਡੈਂਸ ਤਾਂ, ਓਵਰ ਕੋਂਫੀਡੈਂਸ ਦਾ ਤਾਂ, ਖੇਲ ਈ ਨੀ ਐ। ਸਪੋਰਟਸ। ਸਪੋਰਟਸ ਤਾਂ, ਜੀ- ਜਾਨ ਲਾ ਕੇ। ਮਿਹਨਤ ਕਰਨੀ ਚਾਈਦੀ ਏ। ਤਾਂਈਓ ਬੰਦੇ ਦਾ, ਕੁੱਛ ਬਣ ਸਕਦਾ। ਅੱਗੇ ਜਾ ਕੇ ਵਧੀਆ ਖੇਡ ਸਕਦਾ ਐ। ਐੈਂਵੇਂ ਤਾਂ ਦੇਖੋ ਜੀ ਸਾਰਾ-ਸਾਰਾ ਦਿਨ ਘਰ ਬੈਠੇ ਰੈਂਦੇ ਨੇ।
ਹਾਂਜੀ- ਹਾਂਜੀ।
ਫਿਜੀਕਲ, ਐਕੀਵਿਟੀ ਹਾਂਜੀ।
ਹੋਰ ਦੱਸੋ ਜੀ, ਭਾਜੀ।
ਹੋਰ ਬਸ, ਆਪਾਂ ਵੀ ਜਾਂਨੇ ਆਂ। ਕ੍ਰਿਕਟ ਖੇਲਣ ਸਵੇਰੇ।
ਅੱਛਾ- ਅੱਛਾ।
ਹਾਂ, ਫਿਜੀਕਲ ਹੈਲਥ, ਵਧੀਆ ਰੈਂਦੀ ਐ ਦੇਖੋ। ਹਾਂ, ਖੇਲ ਈ ਲੈਂਨੇ ਆ। ਬਸ ਇੱਕ, ਤਰਾਂ ਦੀ ਏ। ਹਾਂ। ਸਵੇਰੇ ਉਠ, ਉੱਠਣ ਦੀ ਆਦਤ ਵੀ, ਬਣ ਜਾਂਦੀ ਏ। ਖੇਲਣ ਦੇ ਚੱਕਰ ਵਿੱਚ। ਤੇ ਨਾਲ ਦੇ ਨਾਲ। ਹੈਲਥ ਵੀ ਸਈ ਰੈਂਦੀ ਏ। ਸਾਰਾ ਦਿਨ ਸੁਸਤੀ ਨੀ ਆਂਦੀ। ਆ ਕੇ ਨਾ- ਧੋ ਕੇ ਫੇਰ ਆਪਣੇ। ਕੰਮ- ਕੁੁੰਮ ਤੇ ਲੱਗ ਜਾਈ, ਦਾ ਘਰ ਦੇ।
ਨਈ, ਸਈ ਏ। ਪੈਲੇ ਦੇਖੋ ਅਗਰ, ਬੰਦਾ ਆਪਣਾ ਫਿਜੀ ਐਕਟੀਵਿਟੀ, ਕਰਦਾ ਰਏ ਨਾ। ਓਦਾ ਸਰੀਰ ਵੀ, ਵਧੀਆ ਰਏਗਾ।
ਹੋਰ ਤੁਸੀਂ ਵੇਖੋ, ਅੱਜ ਕਲ ਦਾ। ਫਿਊਚਰ ਕਿੰਨਾ ਹੈਗਾ ਜੀ। ਕ੍ਰਿਕਟ ਚ ਅਗਰ, ਤੁਸੀਂ ਮੇਨਤ ਕਰਕੇ, ਅੱਗੇ ਜਾਂਦੇ ਓ ਕਿੰਨਾ ਨਾਮ, ਰੋਸ਼ਨ ਹੁੰਦਾ ਐ। ਕਰ ਰਿਆਂ।
ਸਈ ਗੱਲ ਏ। ਹੁਣ ਮੈਂ ਮਤਲਬ ਕੀ। ਦੋ ਸਾਲ ਪੈਲੇ ਸਕੂਲ ਵਿਚ ਖੇਲਦਾ ਸੀ। ਹੁਣ ਤਾਂ ਚਲੋ ਕੋਲਜ ਚ ਖੇਲ ਲੈਂਦੇ ਆਪਾਂ। ਪੈਲੇ ਜਦੋਂ ਮੈਂ ਸਕੂਲ ਵਿੱਚ ਖੇਡਦਾ ਸੀ। ਓਦੋਂ ਮੈਂ ਸਟੇਟ ਤੇ ਲੈਵਲ ਤੇ ਗਿਆ ਸੀ ਖੇਲਣ।
ਅੱਛਾ
ਹਾਂ ਤੇ ਮਤਲਬ ਸਟੇਟ ਲੈਵਲ ਤੇ ਮੈਂ ਓਸ ਟੈਮ ਓ ਸਾਮਣੇ ਦੇਖੇ ਕਿ ਟੀਮਾਂ ਦੇਖੋ ਹਰ ਸਟੇਟ ਦੀਆਂ ਆਂਦੀਆਂ। ਤੇ ਮੈਂ ਸਾਮਣੇ ਅਲੇ ਬੰਦੇ ਦੇਖੇ ਦੇਖੋ ਜੀ ਕੰਪੀਟੀਸ਼ਨ ਏਨਾ ਹੈਗਾ। ਸਾਡੇ ਤੋਂ ਵੀ ਉੱਪਰ ਉੱਪਰ ਏਨੇ ਪਲੇਅਰ ਵ ਬੈਠ ਕੱਠੇ ਹੋਏ ਨੇ ਐ। ਅਸੀਂ ਤਾਂ ਕੋ ਸੀ ਨੀ ਓਨਾ ਸਾਮਣੇ ਉਨਾਂ ਦੀ ਆਪਾਂ ਜਦੋਂ ਬੈਟਿੰਗ ਦੇਖੀ। ਮਤਲਬ ਕਿਆ ਸ਼ੋਰਟ ਖੇਲੇ ਏਨੇ ਵਧੀਆ ਵਧੀਆ ਸ਼ੋਟ ਖੇਲਦੇ ਨੇ ਤੇ ਬੋਲਰ ਐਗੇ ਨੇ ਇੱਕ ਤੋਂ ਇੱਕ ਸਪੀਡ ਮਾਰਦੇ ਨੇ।
ਅੱਛਾ ਜੀ
ਹਾਂ
ਭਾਜੀ ਓਈ ਏ ਨਾ ਮੇਨਤ ਕਰਦੇ ਨੇ ਅਗਲੇ ਜਿੰਨੀ ਚ ਜ਼ਾਦਾ ਮੇਨਤ ਕਰੋਗੇ ਓਨਾ ਵਧੀਆ ਰਿਜਲਟ ਮਿਲੇਗਾ ਤਾਨ
ਓਈ ਓ ਤਾਂ ਮੇਨਤ ਈ ਸਕਾਰਤ ਆਂਦੀ ਏ ਬਾਦ ਵਿੱਚ ਕਿਉਂਕਿ ਦੇਖੋ ਜੀ। ਜਿੰਨੀ ਮੇਨਤ ਕਰੋਗੇ ਦਿਨ ਰਾਤ ਇੱਕੋ ਈ ਲਓਗੇ ਮਾਈੰਡ ਸੈਟ ਇੱਕੋ ਈ ਬਣਾ ਲਓਗੇ ਕੀ ਚੱਲ ਆਪਾਂ ਹੁਣ ਖੇਲਣੀ ਏਈ ਓ ਚੀਜ਼ ਏ ਕ੍ਰਿਕਟ ਵਿੱਚ ਈ ਮੇਰਾ ਮਤਲਬ ਸਾਰੀ ਜ਼ਿੰਦਗੀ ਇਸ ਏਚ ਵਿਚ ਈ ਰੈ ਗਈ ਏ। ਬਸ ਓਈ ਓ ਬੰਦਾ ਫੇਰ ਕੁਛ ਕਰ ਸਕਦਾ ਐ।
ਹਾਂ ਸਈ ਗੱਲ ਐ। ਸਈ ਗੱਲ
ਕਿਉਂਕਿ ਅੱਜ ਕੱਲ੍ਹ ਘਾਰਦੇ ਕੇਂਦੇ ਨੇ ਨਾ ਕਿ ਬਈ ਕ੍ਰਿਕਟ ਵਿੱਚ ਸਕੋਪ ਕੀ ਹੈਗਾ ਐ ਓ। ਤੇ ਪੜ੍ਹੋ ਤੁਸੀਂ ਪੜ੍ਹ ਕੇ ਨੌਕਰੀ ਨੁਕਰੀ ਲੱਗ ਜਓ।
ਬਿਲਕੁਲ ਸਈ ਗੱਲ ਐ।
ਏਈ ਓ ਗੱਲ ਐ ਨਾ।
ਬਸ ਓਈ ਓ ਨਾ ਜੀ ਤੁਸੀਂ ਇੱਕ ਵਾਰੀ ਮੇਨਤ ਕਰਕੇ ਉਨਾ ਨੂੰ ਦਖਾ ਦੋ ਬਈ ਮੈਂ ਵਾਕਈ ਏਸ ਜੋਗਾ ਹੈਗਾ ਆਂ।
ਹਾਂ ਜਿਵੇਂ ਵੇਬਵ ਸੁਰੇਵੰਸ਼ੀ ਦੇ ਅਗਰ ਘਰ ਤੇ ਕੇਂਦੇ ਨਾ ਬਾਈ ਤੂੰ ਕ੍ਰਿਕਟ ਨੀ ਖੇਲਣਾ। ਕੋਈ ਸਕੋਪ ਨੀ ਹੈਗਾ ਅਗਰ ਤੂੰ ਪੜ੍ਹਾਈ ਪੜੂਈ ਕਰਕੇ ਅਗਰ ਨੌਕਰੀ ਲੱਗਦਾ ਕਿਧਰੇ। ਫੇਰ ਏਹੋ ਜਿਆ ਪਲੇਅਰ ਨਾਲ ਮਿਲਦਾ ਨਾ ਇੰਡੀਆ ਨੂੰ।
ਓਈ ਤੇ।
ਓਈ ਤਾਂ ਅੱਜ ਕੱਲ੍ਹ ਦੇਖੋ ਵੀਹ ਪੱਚੀ ਜ਼ਾਰ ਨਾਲ ਤਾਂ ਵਾਕਈ ਘਰ ਚੱਲਦੇ ਈ ਨੀ।
ਨਾ
ਹ ਬੰਦੇ ਨੂੰ ਸੇਵਿੰਗ ਵੀ ਕਰਨੀ ਹੁੰਦੀ ਹੈ ਮਾੜੇ ਚੰਗੇ ਟਾਈਮ ਵਾਸਤੇ ਘਰ ਦੇ ਖਰਚੇ ਵੀ ਕੱਢੇ ਹੁੰਦੇ ਨੇ ਪਰ ਅੱਜ ਕੱਲ੍ਹ ਨੌਕਰੀਆਂ ਤਾਂ ਰਹਿ ਹੀ ਨਹੀਂੀ ਗਿਆ ਬੰਦਾ ਆਪਣਾ ਅਗਰ ਸਕੋਪ ਇੱਕ ਹੋ ਜਾੇ ਨਾ ਉਹਦਾ ਇੱਕ ਹੋਬੀ ਹੋਜੇ ਕਿ ਮੈਂ ਇਸ ਲਾਈਨ ਵਿੱਚ ਵੜਨਾ ਹੈ ਕੋਈ ਵਧੀਆ ਲਾਈਨ ਚਲਾ ਜੇ ਸਪੋਰਟਸ ਵਿੱਚ ਹੀ ਚਲਾ ਜੇ
ਬਿਲਕੁਲ ਜੀ ਸਪੋਰਟਸ ਬੜਾ ਕਰੇਜ਼ ਹੈਗਾ ਜੀ ਅੱਜ ਕੱਲ੍ਹ ਦੇਖੋ ਟੇਬਲ ਟੈਨਿਸ ਹੋ ਗਈ ਹੈੀ ਦ ਉਹ ਕਿੰਨਾ ਸਕੋਪ ਹੈ ਚੈਸ ਹੋ ਗਈ ਬਹੁਤ ਤਰ੍ਹਾਂ ਦੀ ਸਪੋਰਟਸ ਹੈਗੇ ਨਾ ਜਿਹੜੇ ਬਹੁਤ ਜ਼ਿਆਦਾ ਕਰੇਜ਼ ਹੈਗਾ ਅੱਜੱਲ੍ਹ
ਸਪੋਰਟਸ ਸਹੀ ਗੱਲ ਇੰਡੋਰ ਗੇਮਸ ਆਊਟਡੋਰ ਗੇਮਸ ਸਾਰਿਆਂ ਚ ਅੱਜ ਕੱਲ ਕੋਂਪਟੀਸ਼ਨ ਹੀ ਬੜਾ ਹੈ ਕ੍ਰਿਕਟ ਬ ਬਾਸਕਿਟਬੋਾਲ ਵਾਲੀਬਾਲ ਹੋਕੀ ਤੇ ਇਨਡੋਰ ਗੇਮ ਕ ਕੈਰਮ ਬੋਰਡ ਤੱਕ ਕੇ ਜੇ ਅੱਜ ਕੱਲ੍ਹ ਚੈਸ ਉਹ ਚੈੱਸ ਕੰਪੀਟੀਸ਼ਨ ਦਾ ਹਰ ਚੀਜ਼ ਵਿੱਚ ਵਧਿਆਦਾ ਹੈ ਸਪੋਰਟਸ ਦੇ ਮਾਮਲੇ ਵਿੱਚ
ਭਾਜੀ ਤੁਸੀਂ ਇਹ ਵੀ ਵੇਖੋ ਸਕੋਪ ਕਿੰਨਾ ਹੈ ਫਿਚਰ ਵੀ ਕਿੱਾਂ ਪੈਸਾ ਮਿਲਦਾ ਹੈ ਅਗਰ ਬੰਦਾ ਮਿਹਨਤ ਕਰਕੇ ਆਰਾਮ ਨਾਲ ਪੈਸੇ ਕਮਾ ਲ ਨਾ ਵਧੀਲਿਆ ਉਹ ਬਜ਼ੁਰਦਗੀ ਬਣ ਜਾਏਗੀ
ਇਹ ਤਾਂ ਫਿਊਚਰ ਨਾ ਇੱਕਦਮ ਮਤਲਬ ਕਿ ਸੈੱਟ ਰ ਜਾਂਦਾ, ਕਿ ਬਈ ਹੋਣ ਕੁਛ ਕਰਨਾ ਹੀ ਨਹੀਂ ਹੋਰ, ਹੁਣ ਸਿਰਫ ਖੇਲ ਵਲ ਖੇਲ ਵੱਲ ਧਿਆਨ ਦੇਣਾ, ਬੰਦਾ ਦਿਨ ਦੀ ਪ੍ਰੈਕਟਿਸ ਕਰਦਾ ਰਹਿੰਦਾ ਹੈ, ਸਾਰਾ ਸਾਰਾ ਦਿਨ ਖੇਲਦਾ ਰਹੇਗਾ, ਫਿਰ ਉਹ ਬੰਦਾ ਮਾਰ ਨਹੀਂ ਖਾਂਦਾ ਨਾ, ਉਹ ਬੰਦਾ ਟੀਮ ਵਾਸਤੇ ਖੇਲਦਾ।
ਕੁ ਕੁ ਬਸ ਸਹੀ ਹੈਗਾ ਭਾਜੀ, ਬਸ ਮੇਹਨਤ ਕਰਨੀ ਪੈਂਦੀ, ਮੇਹਨਤ ਤੋ ਬਗੈਰ
ਸਹੀ ਗੱਲ ਹੈ, ਬਈ ਜਿੰਨੀ ਮੇਹਨਤ ਕਰੋਗੇ ਉਸੀ ਹਿਸਾਬ ਦਾ ਫਲ ਮਿਲੇਗਾ ਤੁਹਾਨੂੰ, ਦੇਖੋ ਜੀ
ਬਿਲਕੁਲ ਜੀ ਬਿਲਕੁਲ
ਉਹਨੈ ਸੂਰਯਵੰਸ਼ੀ ਤਿੰਨ ਤੇ ਚਾਰ ਸਾਲ ਦੀ ਉਮਰ ਵਿੱਚ ਖੇਲੇਨ, ਮਤਲਬ ਬੈਟ ਫੜਾ ਤਾ ਸੀ ਉਹਦੇ ਘਰ ਦੇਆਂ ਨੇ, ਤੇ ਉਹ ਖੇਲਦਾ ਖੇਲਦਾ ਖੇਲਦਾ ਅਕੈਡਮੀ ਗਿਆ, ਫਿਰ ਪੰਜ ਕੁ ਸਾਲ ਦੀ ਉਮਰ ਵਿੱਚ, ਖੇਲਦਾ ਖੇਲਦਾ ਦੇਖੋ ਬਾਰਾਂ ਸਾਲ ਵਿੱਚੋਂ ਔ ਰਣਜੀ ਖੇਲ ਗਯਾ ਸੀ, ਰਣਜੀ ਟਰੋਫੀ ਚ, ਤੇ ਰਨ ਮਾਰੇ ਉਹਨੇ ਚੌਦਾਂ ਸਾਲ ਵਿੱਚ, ਏਹੀ ਲ ਵਿੱਚ ਡੈਬਿਊ ਕਰ ਗਿਆ, ਪੰਦਰਾਂ ਸਾਲ ਵਿੱਚ ਆਈ ਪੀ ਐਲ ਦਾ ਨੰਬਰ ਵਨ ਬੈਟਸਮੈਨ ਬਣ ਗਿਆ ਸੀ। ਤੇਰ ਹੋਰ ਇੰਡੀਆ ਅ ਹੁਣ ਇੰਡੀਆ ਇੰਟਰਨੈਸ਼ਨਲ ਖੇਲ ਰਿਹਾ, ਵੇਖ ਸਕਦੇ ਹੋ, ਕਿੰਨੀ ਮੇਹਨਤ ਮਤਲਬ, ਕਿੰਨੀ ਮੇਹਨਤ ਕਰਦਾ ਹੈ ਤੇ ਆਪਣਾ ਨਾਮ ਬਣਾ ਗਿਆ, ਹੋਰ ਹਜੇ ਵੇਖੋ ਉਹਦੇ ਕੋਲ ਕਿੰਨੇ ਵੀਹ ਪੱਚੀ ਸਾਲ ਹੋਰ ਹੈਗੇ ਨੇ, ਖੇਲਣ ਦੇ।
ਹਾਜੀ ਤੂੰ ਕਿੰਨੇ ਰਿਕਾਰਡ ਤੋੜੇਗਾ ਉਹ
ਉਹੀ ਉਹ ਤਾਂ ਗੱਲ ਹੈ, ਕਿੰਨੇ ਹੀ ਰਿਕਾਰਡ ਤੋੜ ਦੇਗਾ ਮਤਲਬ ਫਿਰ ਤਾਂ ਬਾਅਦ ਜਦੋਂ, ਕੋਂਪੀਟੀਸ਼ਨ ਦਾ ਕੋਈ ਰਹੇਗਾ ਹੀ ਨਾ
ਨਾ ਜੀ ਨਾ ਉਹ ਤਾਂ ਫੇਰ ਉਹ ਅਲੱਗ ਹੀ ਲੈਵਲ ਦਾ ਬੰਦਾ ਬਣ ਜਾਗਾ ਨਾ।
ਸਹੀ ਗੱਲ ਹੈ, ਜਦ ਦੇਖ ਸਕਦੇ ਹੋ ਪੰਦਰਾਂ ਸਾਲ ਦੀ ਉਮਰ ਵਿੱਚ ਉਹਨੇ ਪੈਂਤੀ ਛੱਤੀ ਸਾਲਾਂ ਦੇ ਮਤਲਬ ਮੁੰਡਿਆਂ ਨੂੰ ਫੇਲ ਕੀਤਾ ਦਾ, ਸਾਹਮਣੇ ਜਿਹੜੇ ਕੋਈ ਵੀ ਬੋਲਰ ਆ ਜੇ, ਭਾਵੇਂ ਬਾਹਰ ਦਾ। ਬਾਹਰ ਦੇ, ਆਸਟ੍ਰੇਲੀਆ ਦੇ ਬੋਲਰ ਇੰਗਲੈਂਡ ਦੇ ਸਹੀ ਗੱਲ ਹੈ, ਨਾਮੀ ਬੋਲਰਾਂ ਨੂੰ ਉਹਨੇ ਪਲੀ ਪਹਿਲੀ ਬੋਲ ਤੇ, ਛੱਕੇ ਮਾਰੇ ਦੇ ਨੇ।
ਦੇਖ ਲਓ ਕਿੰਨਾ ਟੈਲੈਂਟ ਹੈਗਾ ਅ, ਐਦੇ ਅਦਰ।
ਉਹੀਓ ਤਾਂ ਗੱਲ ਹੈ, ਹੁਣ ਦੇਖ ਸਕਦੇ ਹੋ, ਅੱਜ ਕੱਲ ਦੇ ਜਿਵੇਂ ਪੰਦਰਾਂ ਪੰਦਰਾਂ ਸਾਲ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਗੋਲ ਕੋਲ ਡਰ ਜਾਂਦੇ ਨੇ
ਭਾਜੀ, ਉੱਠਦਾ ਹੀ ਨੀ ਉਹਦੇ ਬੈਡ ਤੋਂ, ਸਾਰਾ ਦਿਨ ਫੋਨ ਚਲਾਉਂਦੇ ਰਹਿੰਦੇ ਨੇ ਬਸ। ਆਸ਼ਕੀ ਕਰਦੇ ਨੇ, ਬਸ
ਉਹੀਓ ਤਾਂ ਗੱਲ ਹੈ, ਅੱਜ ਕੱਲ੍ਹ ਦੇ ਬੱਚਿਆਂ ਦਾ ਦਿਮਾਗ ਜ਼ਿਆਦਾਤਰ ਫੋਨ ਪਾਸੇ, ਜ਼ਿਆਦਾ ਗਿਆ ਸੋਸ਼ਲ ਮੀਡੀਆ ਨੇ ਨਾ ਬੱਚਿਆਂ ਨੂੰ ਬੜਾ ਐਟਰੈਕਟ ਕੀਤਾ ਦਾ ਐ, ਜਿਦੇ ਹਾਂ, ਜਿਹਦੇ ਕਰਕੇ ਬੱਚੇ ਅੱਜ ਕੱਲ੍ਹ ਕੁਛ ਕਰ ਹੀ ਨਹੀ ਪਾ ਰਹੇ, ਆਪਣੀ ਜ਼ਿੰਦਗੀ ਦਾ ਕੋਈ ਸਕੋਪ ਹੀ ਨਹੀਂ ਵੇਖ ਬਾਰੇ, ਨਾ ਪੜ੍ਹਾਈ ਵਿੱਚ ਅੱਗੇ ਜਾ ਰਹੇ ਨੇ, ਨਾ ਸਪੋਰਟਸ ਵਿੱਚ ਅੱਗੇ ਜਾ ਰਹੇ ਨੇ।
ਹੂ, ਚਲੋ ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।